ਹਾਂਜੀ, ਹੋ
ਸਸਿ ਰੀ ਕਾਲ ਜੀ।
ਸਾਰੇ ਹੋਰ ਕਿਦਾ ਓ ਠੀਕ- ਠਾਕ।
ਵਧੀਆ, ਵਧੀਆ। ਤੁਸੀਂ ਸੁਣਾਓ, ਕੀ ਕਰਦੇ ਸੀ।
ਹਾਂਜੀ, ਸਭ ਵਧੀਆ, ਬੱਸ ਕੁਛ ਨੀ ਲੰਚ ਕਰਕੇ ਬੇਠੇ ਸੀ ਫ੍ਰੀ ਹੋ ਕੇ।
ਅੱਛਾ, ਅੱਛਾ ਸਹੀ ਐ, ਫੋਨ ਵਗੈਰਾ ਚਲਾ ਰਹੇ ਹੋਣਗੇ ਫਰੀ ਹੋ ਕੇ।
ਹਾਂਜੀ, ਹਾਂ ਫੋਨ ਹੀ ਚਲਾ ਰਹੇ ਸੀਗੇ, ਸੋਚਿਆ ਚਲੋ ਥੋੜਾ ਟਾਈਮ ਰੈਸਟ ਕਰਦੇ ਆ, ਫੇਰ ਸ਼ਾਮ ਦਾ ਹੋ ਜਾਂਦਾ ਇਹਨੇ ਨੂੰ ਤੁਹਾਨੂੰ ਪਤਾ ਈ ਆ।
ਉਹ ਤੇ ਹੈ, ਫਰੀ ਟਾਈਮ ਤੇ ਸੱਚੀ ਫੋਨ ਈ ਕੰਮ ਆਂਦਾ ਐ। ਟੀਵੀ ਦੇਖ ਲੋ, ਯਾ ਫੋਨ ਦੇਖ ਲੋ ਇਹੀ ਦੋ ਕੰਮ ਹੈਗੇ ਆ।
ਹਾਂਜੀ, ਪਹਿਲਾਂ ਤਾਂ ਚਲੋ ਏਦਾਂ ਹੁੰਦਾ ਸੀ ਕਿ। ਹਾਨਾ, ਬਾਹਰ -ਅੰਦਰ ਘੁੰਮ- ਫਿਰ ਆਂਦੇ ਸੀ, ਪੁਰਾਣੇ ਟਾਈਮਾਂ ਦੀ ਗੱਲ ਹੋਰ ਸੀ। ਤੇ ਅੱਜ- ਕੱਲ੍ਹ ਤਾਂ ਫੋਨ ਈ ਸਹਾਰਾ ਇੱਕ। ਟਾਈਮ- ਪਾਸ ਕਰਨ ਲਈ, ਹਾਂਜੀ, ਇਹੀ ਗੱਲਾਂ। ਕਰ ਰਹੇ ਸੀ ਅਸੀਂ ਵੀ, ਹਾਂਜੀ ਕਿ ਅੱਜ- ਕੱਲ੍ਹ ਫੋਨ ਦੀ। ਕਿੰਨੀ ਯੂਜਜ ਹੋਗੇ, ਕਿੰਨੇ ਫਾਇਦੇ ਨੇ ਕੇ ਅੱਜ- ਕੱਲ੍ਹ ਫੋਨ। ਦੇ।
ਉਹ ਤੇ ਹੈ, ਉਹ ਤੇ ਹੈ, ਉਹ ਇੱਕ ਤਰ੍ਹਾਂ ਤੋਂ ਨਾ ਚਲਦਾ- ਫਿਰਦਾ ਟੀ ਵੀ ਹੋ ਗਿਆ। ਜਿੱਥੇ ਤੁਸੀਂ ਚਾਹੋ, ਫੋਨ ਚ ਕੁਛ ਵੀ ਦੇਖ ਸਕਦੇ ਹੋ। ਅੱਜ- ਕਲ ਚੈਨਲ ਵਗੈਰਾ ਸਭ ਫੋਨ ਨਾਲ ਆਂਦੇ ਐ, ਸਭ ਐਪ ਵਗੈਰਾ ਸਭ ਫੋਨ ਚ ਹੈਗੀਐ।
ਹਾਂਜੀ ਹਾਂ, ਫੋਨ ਦੀ ਅੱਜ- ਕੱਲ੍ਹ ਬਹੁਤ। ਤੇ ਜ਼ਿਆਦਾ ਆਪਾਂ ਨੂੰ ਵਧੀਆ, ਇੱਕ ਤਰੀਕੇ ਨਾਲ ਵਧੀਆ ਚੀਜ਼ ਵੀ ਐ, ਇੱਕ ਤਰੀ ਚੀਜ਼ ਵੀ ਐ।
ਉਹ ਤੇ ਹੇਗੈ। ਇਹ ਤੇ ਉਹ ਹੇ ਜ ਹਾਜੀ।
ਕੁਛ ਵੀ ਜਿੱਦਾਂ ਆਪਾਂ ਹੁਣ ਕੋਈ ਅੱਗੇ ਤੱਕ ਈ ਹੁੰਦਾ ਸੀ। ਆਪਾਂ ਨੂੰ ਜਿਵੇਂ ਆਪਣੀ ਮੈਰਿਜ ਹੋਈ, ਆਪਾਂ ਨੂੰ ਨਹੀਂ ਪਤਾ ਚੱਲਦਾ ਸੀ ਕੋਈ ਚੀਜ਼ ਬਣਾਣ ਵਾਸਤੇ ਸਬਜ਼ੀ ਦਾ ਜਾਂ। ਕੁਛ ਵੀ ਆਪਾਂ ਕੋਈ ਨਿਊ- ਡਿਸ਼ ਬਣਾਣੀ ਹੁੰਦੀ ਸੀ, ਆਪ ਪਰ ਮੰਮਾ ਨੂੰ ਫੋਨ ਕਰਨਾ ਪੈਂਦਾ, ਜਾਂ ਕਿਸੇ ਤੋਂ ਪੁੱਛਣਾ ਪੈਂਦਾ ਸੀ, ਅੱਜ ਕੱਲ ਦੀ ਬਹੁਤ ਜ਼ਿਆਦਾ ਆਪਾਂ ਨੂੰ ਹੈਲਪ ਹੁੰਦੀ ਐ ਇਹ ਚੀਜ਼ ਦੇ ਵਿੱਚ।
ਹਾਂਜੀ, ਹਾਂਜੀ ਉਹ ਤੇ ਹੈਗੈ। ਨਾਲੇ ਇਹ ਵੀ ਹੈਗਾ ਨਾ ਜ਼ਿਆਦਾ ਜਿੱਦਾਂ ਹੁਣ ਫੋਨ ਅਸੀਂ ਯੂਸ ਕਰਦੇ ਦੇਖਦੇ ਐ। ਤੇ ਸਾਡੀ ਅੱਖਾਂ ਚ ਵੀ ਅਸਰ ਪੈਂਦਾ।
ਹਾਂਜੀ, ਉਹੀ ਤੇ ਗੱਲ ਕਰ ਰਹੇ ਨਾ ਵੀ ਜੇ ਇਹਦੇ ਫਾਇਦੇ ਆ ਤਾਂ ਇਹਦੇ ਨੁਕਸਾਨ ਵੀ ਹੈਗੇ ਆ।
ਹਾਂਜੀ, ਉਹੀ ਨਾ ਜਦੋਂ ਤੱਕ ਰਾਤੀ ਨੀਂਦ ਨਾ ਆਏ ਫੋਨ ਦੇਖਦੇ ਰਹੋ, ਰੀਲ ਦੇਖ। ਫ਼ੇਰ ਉਹ ਲਾਈਟ ਬੰਦ ਚ ਉਹੀ ਸਾਡੀ ਅੱਖਾਂ ਚ ਵੀ ਇਫੈਕਟ ਕਰ ਜਾਂਦਾ ਐ। ਪਰ ਇਹ ਐ ਕਿ ਟਾਈਮ ਪਾਸ ਬਹੁਤ ਚੰਗਾ ਹੋ ਜਾਂਦਾ ਐ।
ਹਾਂਜੀ, ਚਲੋ ਇਹ ਤਾਂ ਹੈ ਵੀ ਚਲੋ ਕਿਸੇ ਦੀ ਆਪਾਂ ਨੂੰ ਏਦਾਂ ਨੀ ਦੇਖਣਾ ਪੈਂਦਾ ਵੀ ਕੋਈ ਆਊਗਾ। ਉਹਦੇ ਨਾਲ ਗੱਲਾਂ- ਬਾਤਾਂ ਕਰਾਂਗੇ, ਇਹ ਵੀ ਐ ਹੁਣ ਆਪਾਂ ਤੇ ਇਹਦੇ ਨਾਲ ਇੱਕ- ਦੂਜੇ ਨੂੰ ਕਾਲ ਤੇ ਹੀ ਗੱਲ ਕਰ ਸਕਦੇ ਆ, ਜਿਵੇਂ ਪਹਿਲਾਂ ਕੀ ਹੁੰਦਾ ਸੀ ਆਪਾਂ ਨੇ ਕਿਸੇ ਵੀ ਆਪਣੇ ਰਿਸ਼ਤੇਦਾਰੀ ਚ ਜਾਂ ਤੇ ਵੀ ਕੋਈ ਮੈਸੇਜ ਵਗੈਰਾ ਦੇਣਾ ਹੁੰਦਾ ਸੀ। ਆਪਾਂ ਨੂੰ ਚਿੱਠੀਆਂ ਵਗੈਰਾ ਭੇਜਣੀਆਂ ਪੈਂਦੀਆਂ ਸੀ। ਪਰ ਪਰ ਅੱਜ ਕੱਲ ਹੁਣ ਕੀ ਹੁੰਦਾ ਆਪਾਂ ਇੱਕ ਮੈਸੇਜ ਕਰ ਦਿੰਦੇ ਆ, ਕਾਲ ਹੋ ਜਾਂਦੀ ਹੈ ਇਹਦੇ ਤੋਂ। ਉਹੀ ਜਲਦੀ ਗੱਲ ਆਪਣੀ ਪਹੁੰਚ ਜਾਂਦੀ ਹੈ। ਨਹੀਂ ਆਪਾਂ ਨੂੰ ਕਿੰਨੇ ਕਿੰਨੇ ਦਿਨ ਵੇਟ ਕਰਨੀ ਪੈਂਦੀ ਸੀ, ਵੀ ਚਲੋ ਹਨਾ।
ਤੇ ਹਾਂ ਦੂਰ ਪਰੇ ਰਿਸ਼ਤੇਦਾਰ ਹੈਗੇ ਐ, ਉਹਨਾਂ ਨੂੰ ਵੀਡੀਓ ਕਾਲ। ਤੇ ਗੱਲ ਕਰਲੋ, ਜਿਹੜੇ ਹੁਣ। ਸਾਡੇ ਨਹੀਂ ਜਾ ਸਕਦੇ ਬਜੂਰਗ ਕਿਥੇ ਬਾਹਰ ਨਹੀਂ ਜਾ ਸਕਦੇ ਰਿਸ਼ਤੇਦਾਰ ਨੂੰ ਮਿਲਣ, ਉਹਨਾਂ ਨੂੰ ਅਸੀਂ ਫਿਰ ਵੀਡੀਓ ਕਾਲ ਤੇ ਗਲ। ਕਰਵਾ ਦਿੰਦੇ ਆਂ।
ਹਾਂਜੀ ਤੇ ਏਹੀ ਤੇ ਹੈ, ਵੀ ਚਲੋ। ਹੁਣ ਜਿੱਥੇ ਬੱਚੇ, ਬੱਚੇ ਨੇਗੇ ਬੱਚੇ ਅੱਜ ਕੱਲ ਫੋਨ ਦਾ ਖਹਿੜਾ ਹੀ ਨਹੀਂ ਛੱਡਦੇ ਹੈਗੇ। ਪਰ ਏਹ ਵੀ ਹੈ। ਇਹਦੇ ਤੋਂ ਬੱਚਿਆਂ ਨੂੰ ਸਿੱਖਣ ਲਈ ਵੀ ਬਹੁਤ ਕੁਛ ਮਿਲਦਾ ਹੈ, ਜਿੱਥੇ ਉਹਨਾਂ ਦੀ ਨਿਗਾਹ 'ਤੇ ਅਸਰ ਹੁੰਦਾ ਹੈ ਨਾ।
ਤੇ ਏਦੇ। ਤੇ ਨਿਊ ਨਿਊ ਟ੍ਰਿਕਸ ਆਉਂਦੀਆਂ ਰਹਿੰਦੀਆਂ ਬਹੁਤ ਕੁਛ ਆਉਂਦਾ ਰਹਿੰਦਾ ਹੈ, ਵੀ ਬੱਚੇ ਜੋ ਸਿੱਖਦੇ ਰਹਿੰਦੇ। ਦੇ ਐ, ਜਿਹੜੀ ਚੀਜ਼ ਦੀ ਆਪਾਂ ਨੂੰ ਨਹੀਂ ਵੀ ਪਤਾ। ਪਤਾ ਹੁੰਦਾ, ਉਹ ਵੀ ਚਲੋ ਪਤਾ ਚੱਲ ਜਾਂਦਾ ਦੂਰ ਨੇੜੇ ਵੀ ਕੀ ਹੋ ਰਿਹਾ। ਕੀ ਨਹੀਂ ਹੋ ਰਿਹਾ, ਆਪਾਂ ਨੂੰ ਸਾਰਾ ਕੁਛ ਹੀ ਏਦੇ ਤੋਂ ਬੈਠ, ਘਰ ਬੈਠੇ ਹੀ ਸਾਰਾ ਕੁੱਛ ਪਤਾ ਚੱਲ ਜਾਂਦਾ, ਬਾਕੀ ਕੀ ਚਲੋ ਇਹ ਵੀ ਆਪਾਂ ਵਰਕ ਵਗੈਰਾ ਕਰ ਲੈਂਨੇ ਆ, ਏ ਦੇ ਤੇ ਉਹਦੇ ਆਪਾਂ ਨੂੰ ਔਨਲਾਈਨ ਕੰਮ ਕਰਕੇ ਆਪਾਂ ਨੂੰ ਘਰ ਬੈਠੇ ਈ ਕਮਾਈ ਵੀ ਹੋ ਜਾਂਦੀ ਹੈ, ਚਲੋ ਨਾਲੇ ਆਪਣਾ
ਉਹ ਤੇ ਹੈ ਹਾਂਜੀ ਕਿਉਂਕਿ ਲੈਪਟੋਪ ਤੇ ਦੇਖੋ ਕੋਸਟਲੀ ਪੈ ਜਾਂਦਾ ਥੋੜ੍ਹਾ, ਉਹ ਸਾਰੇ ਨਹੀਂ ਯੂਜ ਕਰ ਸਕਦੇ, ਨਹੀਂ ਉਹਨੂੰ ਖਰਚ ਕਰ ਸਕਦੇ ਪਰ ਫੋਨ ਤੇ ਤੇ ਬੰਦਾ ਥੋੜਾ ਉਹਦੇ ਨਾਲ ਸਸ ਤਾ ਪੈਂਦਾ, ਤੇ ਇਹਦੇ ਚ ਤੁਸੀਂ, ਹੈਲੋ ਹਾਂਜੀ ਦੀ ਆਵਾਜ਼ ਆ ਰਹੀ ਹੈ, ਹਾਂ ਮੈਂ ਕਹਿ ਰਹੀ ਸੀ ਜਿੱਦਾਂ ਹੁਣ ਲੈਪ ਲੈਪਟੋਪ ਹੈਗੇ ਐ, ਲੈਪਟੋਪ ਤੇ ਮਹਿੰਗੇ ਆਉਂਦੇ ਹੈ ਉਹ ਤੇ ਬੰਦਾ ਯੂਜ ਕਰਨ ਤੇ ਥੋੜ੍ਹੀ ਉਹ ਹੁੰਦੀ ਹੈ ਕਿ ਕਿਸੇ ਕਿਸੇ ਕੋਲ ਨਹੀਂ ਹੁੰਦਾ ਉਹ ਤੇ ਚਲੋ ਫੋਨ ਚ ਹੀ ਬੰਦਾ ਯੂਜ ਕਰਕੇ ਸਭ ਦੇਖ ਲੈਂਦਾ, ਸਰਚ ਕਰਕੇ ਕਿੱਦਾਂ ਕੀ ਹੈ ਅੱਜ ਕੱਲ ਤੇ ਫੋਨ ਤੇ ਹੀ ਟਿਕਟ ਵਗੈਰਾ ਸਭ ਔਨਲਾਈਨ ਤੁਸੀਂ ਬੁੱਕ ਕਰ ਸਕਦੇ ਹੋ, ਕੋਈ ਰੂਮ ਵਗੈਰਾ ਹੋਟਲ ਦੇ ਤੁਸੀਂ ਪਹਿਲਾਂ ਹੀ ਬੁੱਕ ਕਰਕੇ ਚਲੇ ਜਾਓ ਉਹ ਜ਼ਿਆਦਾ ਬੈਸਟ ਰਹਿੰਦਾ, ਸਹੀ ਰਹਿੰਦਾ ਹੈ
ਹਾਂਜੀ ਚਲੋ ਇਹ ਵੀ ਹੈ, ਤੇ ਬਾਕੀ ਬਹੁਤ ਜ਼ਿਆਦਾ ਫਾਇਦੇ ਨੇਗੇ ਜਿਵੇਂ ਆਪਾਂ ਨੂੰ ਬਹੁਤ ਕੁਛਿੱ ਸੀ ਸੀਖਣ ਨੂੰ ਮਿਲਦਾ ਇਹਦੇ ਤੋਂ, ਹੈਨਾ ਆਪਾਂ ਇੱਕ ਤਰੀਕੇ ਨਾਲ ਇਹ ਵੀ ਕਹਿ ਸਕਦੇ ਹਾਂ ਵੀ ਉਹ ਹੁੰਦਾ ਨੀ ਵੀ ਜੇ ਹਰੇਕ ਚੀਜ਼ ਦਾ ਕੋਈ ਫਾਇਦਾ, ਤਾਂ ਉਹਦਾ ਨੁਕਸਾਨ ਵੀ ਹੈ ਬੱਚੇ ਜ਼ਿਆਦਾ ਜ਼ਿਆਦਾ ਟਾਈਮ ਇਹਨੂੰ ਯੂਜ ਕਰਦੇ ਰਹਿੰਦੇ ਹੈ ਤੇ ਏਹ ਨੀ ਪਤਾ ਕੀ ਹੈ, ਇੱਕ ਜਿਹੜਾ ਆਪਣਾ ਆਪਸੀ ਪਿਆਰ ਨੀ ਪਰਿਵਾਰਾਂ ਚ ਅੱਗੇ ਹੁੰਦਾ ਸੀ, ਉਹ ਚੀਜ਼ ਖ਼ਤਮ ਕਰ ਚੁੱਕੀ
ਖਤਮ ਹੋ ਗਈ ਹੈ, ਹੁਣ ਤੇ ਹਾਂ ਤੁਸੀਂ ਦੇਖੋ ਇਕ ਕਮਰੇ ਤੇ ਜਿੰਨੇ ਜਾਣੇ ਬੈਠੇ ਹੋਣਗੇ ਨਾ ਉਹ ਸਭ ਦੇ ਕੋਲ ਮੋਸਟ ਫੋਨ ਹੋਏਗਾ ਕਿਸੇ ਨੂੰ ਕਿਸੇ ਨਾਲ ਕੋਈ ਮਤ ਮਤਲਬ ਨੀ ਹੈ, ਕੋਈ ਪੁੱਛੋ ਕਿ ਆਪਸ ਚ ਤੁਸੀਂ ਅੱਜ ਦਿਨ ਚ ਕੀ ਕੀਤਾ ਕੀ ਨਹੀਂ ਕੀਤਾ ਕੀਤਾ। ਅੱਜ ਕੱਲ੍ਹ ਪੇਰੈਂਟਸ ਹੀ ਏਦਾਂ ਹੋ ਗਏ ਹੈ, ਉਹ ਨਿਆਣਿਆਂ ਨੂੰ ਨਹੀਂ ਪੁੱਛਦੇ। ਹੁਣ ਸਾਡੇ ਘਰ ਇਦਾ ਹੈ। ਮੈਂ ਕਈ ਵਾਰੀ ਮੈਂ ਦੇਖ ਕੇ ਮੈਨੂੰ ਗੁੱਸਾ ਚੜ੍ਹਦਾ, ਮੈਂ ਕਿਹਾ ਤੁਸੀਂ ਆਪਸ 'ਚ ਬਹਿ ਕੇ ਪੁੱਛੋ ਤੇ ਸਹੀ, ਰੱਖੋ ਸਾਰੇ ਫੋਨ ਆਪਣੇ ਸਾਈਡ ਤੇ, ਮੈਂ ਕੋਲ ਪੁੱਛੋ ਇੱਕ ਦੂਜੇ ਨੂੰ ਕਿ ਪਾਪਾ ਪਾਪਾ ਤੁਸੀਂ ਕੀ ਕੀਤਾ, ਤੁਸੀਂ ਪੁੱਛੋ ਆਪਣੇ ਬੱਚੇ ਨੂੰ, ਤੂੰ ਕੀ ਕੀ ਤਾ, ਉਹ ਚੀਜ਼
ਹਾਂਜੀ, ਹਾਂਜੀ ਬਿਲਕੁਲ ਹੀ ਖਤਮ ਹੋ ਚੁੱਕੀ ਆ ਉਹ ਚੀਜ਼ ਤਾਂ ਜਿੱਦਾਂ ਹੁਣ ਆਪਣੇ ਹਸਬੈਂਡ ਨੇ, ਸਾਰਾ ਦਿਨ ਕੰਮ ਕਰਕੇ ਆਉਂਦੇ ਆ, ਥੱਕ ਕੇ ਆਉਂਦੇ ਆ ਆਉਣਦੇ ਉਹਨਾਂ ਨੂੰ ਇਹ ਹੁੰਦਾ, ਕਿ ਅਸੀਂ ਫੋਨ ਯੂਜ ਕਰੀਏ, ਬਟ ਆਪਾਂ ਨੂੰ ਇਹ ਹੁੰਦਾ, ਕਿ ਆਪਣੇ ਲਈ ਥੋੜਾ ਟਾਈਮ ਦੇਣ ਉਹ ਹਨਾ। ਆਪਾਂ ਤਾਂ ਚਲੋ ਘਰ 'ਚ, ਫ੍ਰਰੀ ਹੁੰਦੇ ਆਂ ਗੇ। ਆਪਾਂ ਤਾਂ ਦਿਨ 'ਚ ਟਾਈਮ ਕੱਢ ਕੇ, ਯੂਜ ਕਰ ਲੈਂਦੇ ਹਾਂ ਉਹ ਚੀਜ਼। ਬਟ ਉਹਨਾਂ ਨੂੰ ਇਹ ਹੁੰਦਾ, ਕਿ ਉਹ ਰਾਤ ਨੂੰ ਫੋਨ ਯੂਜ ਕਰਨਾ ਆਪਾਂ ਨੂੰ ਹੁੰਦਾ, ਕਿ ਸਾਡੇ ਨਾਲ ਥੋੜੀਆਂ ਗੱਲਾਂ ਕਰਨ।
ਉਹਨਾਂ ਨੂੰ ਫੋਨ ਯੂਜ ਕਰਕੇ ਨਾ, ਹਾਂ ਰਿਲੈਕਸ ਮਿਲਦਾ ਇੱਕ ਤਰ੍ਹਾਂ ਤੋਂ ਉਹ ਜਿੰਨਾ ਜਿਆਦਾ, ਫੋਨ ਦੇਖਣਗੇ।
ਆਪਾਂ-ਆਪਣੇ ਨਾਲ ਵੀ ਕਈ ਵਾਰ ਹੋ ਜਾਂਦਾ, ਜਿੱਦਾਂ ਆਪਾਂ ਥਕਾਵਟ ਹੋ ਜਾਂਦੀ ਹੈ, ਜਾਂ ਆਪਾਂ ਕਿਸੇ ਨਾਲ ਗੱਲ ਕਰਨ ਨਾਲ ਜਾਂ ਬੋਲਣ ਨਾਲੋਂ ਜ਼ਿਆਦਾ, ਬੈਟਰ ਸਮਝਦੀ ਹਾਂ ਕਿ ਮੈਂ ਥੋੜ੍ਹਾ ਟਾਈਮ ਫੋਨ ਯੂਜ ਕਰਾਂ ਮੈਂ ਰਿਲੈਕਸ ਹੋ ਜੂ, ਮੇਰਾ ਮਾਇਂਡ ਸਹੀ ਹੋਜੂਗਾ। ਆਪਾਂ ਇਹ ਚੀਜ਼ ਸੋਚਦੇ ਹਾਂ। ਇਹ ਇਹੀ ਚੀਜ਼ ਨੇ ਆਪਣੀ ਨੇ ਆਪਣਾ ਪਿਆਰ, ਆਪਣੀ ਫੈਮਿਲੀ ਦੇ ਵਿੱਚੋਂ, ਰੈਲੇਟਿਵ ਦੇ, ਉਹ ਖ਼ਤਮ ਕਰ ਚੁੱਕੇ ਕਿਆ ਹੋ ਚੁੱਕਾ।
ਹਾਂਜੀ, ਅੱਜ ਕੱਲ੍ਹ ਤਾਂ ਇਏਦਾਂ ਵੀ ਹੈ ਨਾ, ਜਿੱਦੋਂ ਤੁਸੀਂ ਕੋਈ ਕੋਰਸ ਵਗੈਰਾ ਕੁਛ ਕਰਨਾ ਉਹ ਵੀ ਤੁਹਾਨੂੰ ਲਿੰਕ ਵਗੈਰਾ ਦੇ ਦੇਣਗੇ, ਕਿ ਤੁਸੀਂ ਘਰ ਬਹਿ ਕੇ ਕਰੋ। ਉਹ ਫੇਿਰ ਬੱਚੇ ਲੈਪਟੋਪ ਜਾਂ ਫੋਨ ਇਹ ਯੂਜ ਕਰਕੇ, ਫੇਿਰ ਆਪਣਾ ਕੋਰਸ ਕੰਪਲੀਟ ਕਰਦੇ ਆ। ਜਾ ਕੇ ਇਗਜ਼ਾਮ ਦੇਆਓ।
ਅੱਗੇ ਚਲੋ ਏਦਾਂ ਹੁੰਦਾ ਸੀ ਆਪਣੀ ਮੈਰਿਜ ਵਗੈਰਾ, ਕਿਸੇ ਦੀ ਡੈਥ ਵਗੈਰਾ ਹੋ ਜਾਂਦੀ ਸੀ ਸੀ ਅਗਲੇ ਕੀ ਕਰਦੇ ਸੀ, ਘਰ ਆ ਕੇ ਦੱਸ ਕੇ ਜਾਂਦੇ ਸੀ। ਬਟ ਹੁਣ ਕੀ ਕਰਦੇ ਆ ਲੋਕ, ਇਹ ਸਮਝਦੇ ਆ ਕਿ ਕੀ ਚਲੋ ਮੈਸੇਜ ਕਰ ਦਿੰਦੇ ਆ, ਫੋਨ ਤੇ ਦੱਸ ਦਿੰਦੇ ਆ। ਉਹ ਦੇ ਨਾਲ ਮੇਲ ਮਿਲਾਪ, ਲੋਕਾਂ ਦਾ ਬਹੁਤ ਘੱਟ ਗਿਆ। ਬਸ ਇੱਕ ਤਰੀਕੇ ਕੇ ਨਾਲ ਇਹ ਹੋ ਗਿਆ, ਵੀ ਚਲੋ ਹੁਣ ਫੋਨ ਤੇ ਗੱਲ ਹੋ ਜਾਂਦੀ ਹੈ, ਚਲੋ ਠੀਕ ਹੈ ਜਾਣ ਦੀ ਕੀ ਜ਼ਰੂਰਤ ਹੈਗੀ, ਵੀਂ ਜਾਏ ਬਿਨਾ ਸਰ ਸਕਦਾ।
ਹਾਂ, ਇਏਦਾਂ ਹੀ ਹੈਗਾ ਅੱਜ ਕੱਲ ਛੋਟੇ, ਛੋਟੇ ਫੰਕਸ਼ਨ ਸਭ ਕਾਰਡ ਵਗੈਰਾ ਬਣਦੇ ਆ, ਫੋਨ 'ਚ ਵਟਸਐਪ ਤੇ।
ਹਾਂਜੀ, ਹਾਂਜੀ ਤੇ ਉਹੀ ਤੇ ਕਹਿ ਰਿਹਾ ਕਿ ਵੀ ਇਨੇ, ਬਿਲਕੁਲ ਹੀ ਬਹੁਤ ਚੀਜ਼ਾਂ ਖਤਮ ਵੀ ਹੋ ਚੁੱਕੀਆਂ ਇਹਦੇ ਨਾਲ ਤੇ ਬਹੁਤ ਫਾਇਦੇ ਵੀ ਹੋ ਚੁੱਕੇ ਹੈਗੇ। ਜਿਵੇਂ ਅੱਗੇ ਟਿਊਸ਼ਨ ਟੀਚ ਟੀਚਰ ਵਗੈਰਾ ਦੀ, ਜ਼ਿਆਦਾ ਜ਼ਰੂਰਤ ਹੁੰਦੀ ਸੀ ਬੱਚਿਆਂ ਵਾਸਤੇ ਤੇ ਹੁਣ ਕੀ ਆ ਆਪਣੇ ਕੋਲ ਇੰਨੇ ਐਪਸ ਆ ਗਏ, ਯੂਟਿਊਬ ਆ ਗਏ, ਬਹੁਤ ਕੁਛ ਆ ਗਿਆ, ਆਪਾਂ ਕੁਛ ਵੀ ਸਰਚ ਕਰ ਸਕਦੇ ਹਾਂ। ਬ ਜੇ ਜ਼ਿਆਦਾ ਵਧੀਆ ਸਮਝਦੇ ਆ, ਵੀ ਚਲੋ ਮੈਂ ਹੁਣ ਘਰ ਬੈਠ ਕੇ ਫੋਨ ਤੋਂ ਹੀ ਕਰ ਲ ਸਟਡੀ। ਮੈਨੂੰ ਚਲੋ ਟਿਊਸ਼ਨ ਵਗੈਰਾ ਤੇ ਲੱਗਣ ਦੀ, ਉਹ ਜ਼ਰੂਰਤ ਨਹੀਂ ਪੈਣੀ ਹੁਣ।
ਹਾਂਜੀ ਹਾਂਜੀ ਉਹ ਵੀ ਹੈਗਾ, ਨਾਲੇ ਹੁਣ ਜਦੋਂ ਦੇ ਫੋਨ ਵਗੈਰਾ, ਇਹ ਚੀਜ਼ਾਂ ਚਾਲੂ ਹੋਈਆਂ ਨਾ ਟੀਚਰਸ ਨੇ, ਔਨਲਾਈਨ ਕਲਾਸਿਸ ਜ਼ਿਆਦਾ ਕਰਤੀਆ। ਕੁਛ ਵੀ ਹੋਏਗਾ ਤੇ ਉਹ ਔਨਲਾਈਨ, ਤੇ ਉਹਦੇ ਨਾਲ ਨਾ ਬੱਚਾ ਐਕਟਿਵ ਨਹੀਂ ਰਹਿੰਦਾ, ਔਨਲਾਈਨ ਕਲਾਸਿਸ ਨਾਲ। ਬੱਚਾ ਸਕੂਲ ਜਾਕੇ ਐਕਟੀਵਿਟੀ ਕਰੇਗਾ, ਅਪਣੇ ਫਰੈਂਡਸ ਨਾਲ ਮਿਲਦੇ ਆ ਸੌ ਹੁੰਦੀਆਂ ਗੱਲਾਂ ਟੀਚਰ ਦੀ ਬੱਚੇ ਦੀ, ਉਹ ਘਰ ਬਹਿਕੇ ਸਟੱਡੀ ਨਾਲ ਨਹੀਂ ਹੁੰਦੀਆਂ। ਇਹ ਫੋਨ ਦਾ, ਇਹ ਵੀ ਹੈਗਾ।
ਹਾਂਜੀ। ਤੇ ਚਲੋ ਜਿੱਥੇ ਚਲੋ ਇਹ ਵੀ ਗੱਲਾਂ ਨੇ, ਉੱਥੇ ਇਹ ਵੀ ਐ ਕਿ ਆਪਾਂ ਫੋਨ ਤੇ ਬੈਠਕੇ ਕਿ ਆਪਾਂ ਘਰ ਬੈਠਕੇ ਬਹੁਤ ਸਾਰੇ ਕੰਮ ਕਰਦੇ ਆ, ਜਿਹਦੇ ਨਾਲ ਆਪਾਂ ਨੂੰ ਰੁਜ਼ਗਾਰ ਮਿਲਦਾ। ਬਹੁਤ ਲੱਖਾਂ ਲੋਕਾਂ ਨੂੰ ਕਮਾਈ ਹੋ ਰਹੀ ਏ, ਇਹ ਚੀਜ਼ ਤੋਂ।
ਪਰ ਇਹਦਾ ਇੱਕ ਇਹ ਵੀ ਹੈਗਾ ਹੈ, ਸਾਈਬਰ ਕ੍ਰਾਮ ਬਹੁਤ ਜ਼ਿਆਦਾ ਵੱਧ ਗਿਆ।
ਹਾਂਜੀ, ਬਹੁਤ, ਹਾਂਜੀ।
ਦੇ ਦੇਣਗੇ ਕਿ, ਹੁਣ ਕਈਆਂ ਨੂੰ ਤੇ ਪਤਾ ਜਿਹਨਾਂ ਨੂੰ ਨਹੀਂ ਪਤਾ ਉਹ ਚਾਰੇ ਔਨ ਕਰਕੇ ਓਟੀਪੀ ਦੇ ਦਿੰਦੇ ਆ। ਤੇ ਉਹਨਾਂ ਦਾ ਪੂਰਾ ਬੈਂਕ ਈ ਖਾਲੀ ਹੋ ਜਾਂਦਾ ਏ, ਕਿਉਂਕਿ ਇੱਕ ਤਰਹਾ ਤੋਂ
ਤੇ ਮੇਰੀ ਇੱਕ ਫਰੈਂਡ ਸੀਗੀ ਏਦਾਂ ਈ, ਉਹਨੂੰ ਚਲੋ ਔਨਲਾਈਨ ਵਰਕ ਕਰਨ ਦੇ ਲਈ ਔਫਰ ਆਈ, ਉਹਨੇ ਚਲੋ ਲਿੰਕ ਤੇ ਉਹ ਕਲਿੱਕ ਕਰਕੇ ਕਰ ਲਿਆ ਸਾਰਾ ਕੁਛ ਹੋਗਿਆ ਨੰਬਰ ਵਗੈਰਾ ਫਿਲ ਕਰਤਾ, ਆਪਣੀ ਡਿਟੇਲ ਵਗੈਰਾ ਫਿਲ ਕਰਤੀ ਸਾਰੀ, ਤੇ ਚਲੋ ਕਹਿੰਦੇ ਵੀ ਤੁਹਾਨੂੰ ਔਨਲਾਈਨ ਵਰਕ ਦੇਵਾਂਗੇ ਅਸੀਂ, ਤੇ ਉਹਨਾਂ ਨੇ ਕੀ ਕੀਤਾ ਜੀ ਅਕਾੰਊਂਟ ਨੰਬਰ ਲੈ ਲਿਆ ਇਹਦੇ ਤੋਂ, ਹੁਣ ਇਹ ਇਹ ਥੋੜ੍ਹਾ ਜਿਹਾ ਉਹਨਾਂ ਦੀ ਗੱਲਾਂ'ਚ ਫਸ ਗਈ, ਤੁਹਾਨੂੰ ਪਤਾ ਈ ਆ ਜਿੱਦਾਂ ਹਨਾ ਕਰਦੇ ਹੁੰਦੇ ਆਕੇ ਤੇ ਉਹਦੇ ਨਾਲ ਕੀ ਹੋਇਆ, ਇਹਦੇ ਅਕਾੰਊਂਟ ਦੇ ਵਿੱਚ ਜਿੰਨੇ ਪੈਸੇ ਸੀ ਸਾਰੇ ਹੀ ਘੱਟ ਹੋ ਦੇਖਲੋ, ਕਿੰਨਾ ਵੱਡਾ ਨੁਕਸਾਨ ਹੋਇਆ। ਹਾਂਜੀ, ਕਿੱਥੇ ਹਾਂਜੀ, ਉਹ ਸ ਜਿਹੜਾ ਕੁਛ ਵੀ ਐ ਮੰਗੀ ਗਈ, ਇਹ ਦੇਈ ਗਈ ਦੇਖਦੇ ਕਿ, ਕਿਉਂਕਿ ਫਸਟ ਟਾਈਮ ਸੀ ਇੰਨੀ ਨੌਲੇਜ ਹੈ ਨੀ ਸੀ, ਤੇ ਚਲੋ ਇਹ ਨਾ ਐਦਾਂ, ਦੇਖਦੇ ਰਹਿੰਦੇ ਸੀਗੇ, ਅਮ ਜਿਵੇਂ ਮਸ਼ਹੂਰੀ ਵਗੈਰਾ ਆਂਦੀ ਆ ਵੀ ਤਾਂ ਹਾਂ, ਬੀ ਵਰਕ ਮਿਲ ਜਾਂਦਾ, ਹੋਉ ਉਹੀ ਚੀਜ਼ ਦੇਖਕੇ ਉਹਨੇ ਕੀ ਕੀਤਾ, ਵਈ ਚਲੋ ਮੈਂ ਵੀ ਟ੍ਰਾਈ ਕਰਕੇ ਦੇਖਦੀ ਆਂ। ਤੇ ਉਹਦੇ ਨਾਲ, ਉਹਨੇ ਅਪਣੀ ਸਾਰੀ ਇਨਫੋਰਮੇਸ਼ਨ ਹਾਂਜੀ, ਸ਼ੇਅਰ ਕਰਤੀ ਉਹਦੇ ਨਾਲ ਸਾਰੇ ਪੈਸੇ ਦ ਕਟ ਹੋਗੇ, ਤੇ ਬਾਅਦ'ਚੋਂ ਫੇਰ ਇੰਨਾ ਜ਼ਿਆਦਾ ਓਹੀ ਚੀਜ਼ ਕਹਿ ਰੈਆਂ, ਵੀ ਇਹਦਾ ਨੁਕਸਾਨ ਵੀ ਐ ਸਾਰੀ, ਮਤਲਬ ਫਾਇਦੇ ਵੀ ਨੀ ਹੈਗੇ, ਨੁਕਸਾਨ ਵੀ ਬਹੁਤ ਹੁੰਦੇ ਆ। ਕਈ ਵਿਚਾਰੇ ਭੋਲੇ-ਭਾਲੇ ਲੋਕ ਫਸ ਜਾਂਦੇ ਆ।
ਅੱਜ-ਕੱਲ ਹੋਗਿਆ ਏ, ਨੁਕਸਾਨ ਦੀ ਤਰਫ ਜ਼ਿਆਦਾ ਹੋ ਗਿਆ। ਕਿਉਂਕੀ ਅਸੀਂ ਨਾ ਆਪਣਾ ਇਹਨੂੰ ਇੱਕ ਆਦਤ ਬਣਾਲੀ ਐ, ਅਪਣੇ ਤੇ ਹੱ
ਹਾਂਜੀ, ਹਾਂਜੀ, ਚਲੋ ਦੀਦੀ ਠੀਕ ਆ ਮੈਂ ਰੁਕ ਕੇ ਕਰਦੀ ਆਂ। ਥੋੜ੍ਹੇ ਰੈਲਿਟਿਵ ਆਏ ਸੀ ਸਾਡੇ ਘਰ, ਓਕੇ ਜੀ, ਸਾਸ੍ਰੀ ਅਕਾਲ ਜੀ।